ਹੈਲੋ-
ਸਤਿ ਸ੍ਰੀ ਅਕਾਲ ਜੀ-
ਹਾਂਜੀ ਸਤਿ ਸ੍ਰੀ ਅਕਾਲ- ਹੋਰ ਠੀਕ ਹੋ। ਹਾਂਜੀ ਵਧੀਆਂ ਤੁਸੀਂ ਠੀਕ ਹੋ।
ਹਾਂਜੀ ਅਸੀਂ ਵੀ ਠੀਕ ਹਾਂ। ਕੀ ਕਰਦੇਂ ਪਏ ਸੀ।
ਮੈਂ ਤੇ ਬਸ ਬੈਠੀਂ ਸੀ। ਇਹ ਕੰਮ ਕਰ ਰਹੀ ਸੀ ਛੋਟੀ ਭੈਣ ਦਾ। ਪ੍ਰੋਜੈਕਟ ਦੋ।
ਅੱਛ ਅੱਛਾ, ਅੱਛਾ।
ਹਾਂਜੀ।
ਹਮ ਮੈਂਨੂੰ ਨਾ ਕੀ। ਕੁੱਛ ਤੁਹਾਡੇ ਕੋਲੋਂ ਸਲਾਹ ਲੈਂਣੀ ਸੀ। ਤੁਹਾਡੇ ਨਾ ਫੇਸ ਤੇ ਪ੍ਰੋਡਕਟ ਪੁੱਛਣੇ ਸੀ ਮੈਂ। ਬਈ ਕੇੜੇ ਹੋਣੇਂ ਚਾਈਦੇ ਨੇਂ ਜਿ ਜ਼ਿਆਦਾ ਗਰਮੀਂ ਹੈਂ ਨਾ। ਤੇ ਗਰਮੀ ਚ ਪਤਾਂ ਨੀਂ ਕੀ ਯੂਜ ਕਰੀਏ। ਹੂੰ ਤੇ ਮੈਂਨੂੰ ਤੁਸੀਂ ਦੱਸੋਂਗੇ ਜ਼ਰਾ। ਹੈਲੋ।
ਅਸਲ ਦੇ ਉਹ ਨਾ।
ਹੈਲੋ ਤੁਹਾਡੀ ਅਵਾਜ਼ ਬ੍ਰੇਕ ਹੋ ਰਹੀ ਏਂ।
ਦੋ ਮਿੰਟ ਰੁਕੋ ਜ਼ਰਾ। ਮੈਂ ਬਾਰ ਜਾਂਦੀ ਹਾਂ ਸਿਗਨਲ ਨੀਂ ਆਂ ਰਹੇ।
ਅੱਛਾ, ਅੱਛਾ। ਸਿਗਨਲ ਇਸ਼ੂ ਹੋਈ ਜਾਂਦਾਂ ਵਿੱਚ ਹਨਾ। ਅੱਛਾ
ਹਾਂਜੀ ਹੋਰ ਤੁਸੀਂ ਪ੍ਰੋਡੈਕਟ ਦੀ ਗੱਲ਼ ਕਰਦੇਂ ਪਏ ਸੀ ਨਾ। ਹਾਂਜੀ।
ਹਾਂ ਜਿਵੇਂ ਗਰਮੀਂ ਹੈਂ ਨਾ। ਗਰਮੀਂ ਚ ਸਕਿੰਨ ਬੜੀ ਖ਼ਰਾਬ ਜੀ ਹੋ ਗਈ ਏਂ। ਤੇ ਉਹਦੇ ਵਾਸਤੇ। ਕੇੜੇ ਪ੍ਰੋਡੈਕਟ ਅੱਛੇ ਰੈਂਦੇਂ ਨੇਂ। ਮੈਂਨੂੰ ਦੱਸੋਂਗੇ
ਹਾਂਜੀ ਤੁਸੀਂ ਨਾ ਆਪਣੀਂ ਜਿਵੇਂ ਇੱਕ ਪੂਰੀ ਕਿੱਟ ਬਣਾਂ ਸਕਦੇ ਹੋ਼ ਸੇਮ ਹੀ ਪ੍ਰੋਡਕਟ ਦੀ। ਹਾਂਜੀ ਅੱਜ਼ ਕੱਲ੍ਹ ਬਥੇਰੇ। ਹਾਂਜੀ। ਅੱਜ਼ ਕੱਲ੍ਹ ਬਥੇਰੇ ਚੱਲਦੇ ਪਏ ਨੇਂ ਮਾਰਕੀਟ ਵਿਚ ਬਥੇਰੇ ਨੇਂ। ਪਰ ਜ਼ਿਆਦਾ ਤੇ ਨਾ ਮੈਂ ਯੂਜ ਕਰਦੀ ਆਂ ਇੱਕ ਪਲੱਮ ਦਾ ਔਰ ਇੱਕ ਹਾਂਜੀ ਪਲਮ ਰਾਈਸ ਵੋਟਰ ਕਿੱਟ ਆਂਦੀ ਉਹਦੀ ਪੂਰੀ। ਇੱਕ ਉਹਦੀ ਹਾਂਜੀ। ਉਹਦੀ ਗ੍ਰੀਨ ਟੀ ਵਾਲ਼ੀ ਵੀ ਆਏਂਗੀ। ਉਹ ਜਿੱਦਾਂ ਐਕਨੇ ਵਗ਼ੈਰਾ ਹੋਂਦੇ ਨੇਂ ਫੇਸ ਦੇ ਉੱਤੇ। ਉਹਦੇ ਵਾਸਤੇ ਹੁੰਦੀਂ ਹੈਂ। ਔਰ ਰਾਈਜ਼ ਵੋਟਰ ਵਾਲੀ ਓਦਾਂ ਹੋਏਗੀ। ਜਿਵੇਂ ਗਲੋੰਇੰਗ ਸਕਿਨ ਵਾਸਤੇ। ਬ੍ਰਾਇਟਨ ਕਰਦੀ ਏ, ਸਕਿੰਨ ਨੂੰ। ਹਾਂਜੀ, ਇੱਕ ਵਿਟਾਮਿਨ ਸੀ ਦੀ ਵੀ ਆਂਦੀ ਐ ਜੀ।
ਤੇ ਸਾਰੀਆਂ ਪਲੱਮ ਵਿਚ ਹੀ ਆਂਦੀਆਂ?
ਹਾਂਜੀ, ਪਲੱਮ ਵਿੱਚ ਆਉਂਦੀ ਏ, ਤੇ ਇਹਦੀ ਐਵੇਂ ਵੈਰਾਇਟੀ ਐ। ਹੋਰ, ਐਵੇਂ ਫ਼ਿਰ ਤੁਹਾਡੀ ਉਹਦੇ'ਚ ਵੀ ਆਜੇਗੀ। ਅ ਕੀ ਕਹਿੰਦੇ ਨੇਂ, ਹੋਰ ਕਿਹੜੇ ਨੇਂ ਐ, ''ਮੈਂ ਜ਼ਿਆਦਾ ਵੈਸੇ ਯੂਜ ਕਰਦੀ ਹਾਂ ਪਲੱਮ। ਔਰ ਇੱਕ ਡੌਟ ਐਨ ਕੀ, ਉਹ ਵੀ ਸੇਮ ਐਂਵੇਂ ਉਹਦੀ ਵੀ ਵਰਾਇਟੀ ਆਂਦੀ, ਉਹਦੇ ਚ ਅਲੱਗ-ਅਲੱਗ ਆਣਗੇ, ਉਹਦੇ'ਚ ਸੋ ਹਾਂਜੀ, ਉਹਦੇ'ਚ ਜਿਵੇਂ ਡੌਟ ਐਨ ਕੀ'ਚ ਨਾ ਸਟ੍ਰੋਬੇਰੀ ਵਾਲ਼ੇ ਉਹਦੀ ਓ ਚੱਲਦੀ ਏ।
ਹਮ ਮੋਸਚਰ, ਉਹ ਸਨਸਕ੍ਰੀਨ?
ਸਨਸਕ੍ਰੀਨ ਉਹਦਾ ਫੇਸਵਾਸ਼ ਆਦਾ ਏਂ, ਟੋਨਰ ਆਉਂਦਾ ਏ ਉਹਦਾ। ਪੂਰੀ ਕਿੱਟ ਹੁੰਦੀ ਏ, ਹਾਂਜੀ, ਅੱਜ਼-ਕੱਲ ਨਾ ਐਂਵੇਂ ਈ ਪ੍ਰੋਡਕਟ ਮਿਲ਼ਦੇ ਨੇਂ, ਪੂਰੀ-ਪੂਰੀ ਕਿੱਟ ਹੋਂਦੀ ਏਂ, ਸਿੰਗਲ ਪ੍ਰੋਡਕਟ ਨੀਂ ਯੂਜ ਕਰਦੇਂ, ਅਗਰ ਸਕਿਨ ਕੇਅਰ ਕਰਨਾਂ ਏ, ਤੇ।
ਅੱਛਾ ਤੇ, ਡੋਂਟ ਐੰਡ ਕੀ ਦੀ ਅਗਰ ਆਪਾਂ ਪੂਰੀ ਕਿੱਟ ਲੈਂਦੇਂ ਹਾਂ, ਤੇ ਉਹ ਸਾਂਨੂੰ ਕਿੰਨੇਂ ਤੱਕ ਮਿਲ਼ ਜੇਗੀ।
ਉਹਦੇ ਨਾ ਔਫਰ ਚੱਲਦੇ ਨੇਂ, ਜਿੱਦਾਂ ਔਨਲਾਈਨ ਸਨਸਕ੍ਰੀਨ ਵਗ਼ੈਰਾ ਤੇ ਔਫਰ ਚੱਲਦਾ, ਬਾਏ ਵਨ ਗੈਟ ਵਨ ਦਾ। ਐਦਾਂ ਈ ਕੋਮਬੋ ਵਿੱਚ ਵੀ ਚੱਲਦਾ ਏ, ਕੋਮਬੋ ਤੁਹਾਨੂੰ ਸ ਤਾ ਪੈਂਦਾ ਕਈ ਵਾਰ, ਕਈ ਵਾਰ ਮਹਿੰਗਾ ਪੈ ਜਾਂਦਾ ਏ, ਤੇ ਐਵੇਂ ਸਿੰਗਲ-ਸਿੰਗਲ ਲਵੋ ਇੱਕ ਐਪ ਤੋਂ ਹੀ ਮੰਗਾਲੋ ਨਾ ਉਹਦੀ, ਡੋਟ ਐਂਡ ਕੀ ਦੀ ਵੈਬਸਾਈਟ ਤੋਂ। ਤੇ ਉਹ ਸਹੀ ਰੇਟ ਪੈਂਦਾ ਏ। ਹਾਂਜੀ, ਇਹ ਐਪ ਆਂਦੀ ਏ, ਡੋਟ ਐਂਡ ਕੀ ਦੀ ਆਏਗੀ ਇਦਾਂ ਹੀ ਜਿੱਦਾਂ ਅਸੀਂ ਅਗਰ ਪਲਮ ਦਾ ਯੂਜ ਕਰਨਾ, ਤੇ ਪਲਮ ਦੀ ਐਪ ਆਏਗੀ।
ਅੱਛਾ, ਤੇ ਇਹਦੇ'ਚ ਕੁਛ ਰੇਟ ਵੀ ਰੀਜਨੇਬਲ ਹੁੰਦੇ ਨ, ਯਾ ਅ, ਜਿਵੇਂ ਆਪਾਂ ਮਾਰਕੀਟ ਤੋਂ ਲੈਣ ਜਾਂਨੇ ਆਂ
ਹਾਂਜੀ।
ਮਾਰਕੀਟ ਤੋਂ ਲੈਣ ਜਾਂਨੇ ਆ, ਤੇ ਇਹ ਵਾਲੇ ਰੇਟ ਕੋਈ ਡਿਫਰੈਂਸ ਹੁੰਦਾ, ਯਾ ਸੇਮ ਰੇਟ ਹੀ ਹੁੰਦੇਨ।
ਹੁੰਦਾ ਈ ਹੈ ਡਿਫਰੈਂਸ, ਦੇਖੋ ਮਾਰਕੀਟ ਵਾਲੇ ਤੇ ਆਪਣਾ ਰੇਟ ਲਗਾਂਦੇ ਨੇ, ਵਿੱਚ ਆਪਣਾ ਮਾਰਜਨ ਵੀ ਰੱਖਦੇ ਨੇ। ਔਰ ਔਨਲਾਈਨ ਐਵੇ ਕਿ ਤੁਹਾਨੂੰ ਡਿਸਕਾਉਂਟ ਮਿਲ ਜਾਂਦੇ ਨੇ, ਅਗਰ ਫਸਟ ਟਾਈਮ ਔਡਰ ਕਰ ਰਹੇ ਹੋ ਉਹਨਾਂ ਦੀ ਵੈਬਸਾਈਟ ਤੋਂ।
ਹ
ਤੇ ਤੁਹਾਨੂੰ ਟੈਨ ਪਰਸੈਂਟ, ਕਦੇ ਫਿਫਟੀ ਪਰਸੈਂਟ ਵੀ ਔਫ ਮਿਲਦਾ ਏ, ਜਿਦਾਂ ਸੀਜਨ'ਚ ਜਿਦਾਂ ਹੁੰਦਾ ਨਾ ਔਫ ਸੀਜ਼ਨ, ਐਂਵੇ ਫਿਫਟੀ ਪਰਸੈਂਟ ਔਫ ਮਿਲਦਾ ਏ। ਹਾਂਜੀ, ਹਾਂਜੀ
ਚਲੋ ਅੱਛੀ ਗੱਲ ਏ, ਏ ਤਾਂ ਫੇਰ ਹਾਂ, ''ਮੈਂ ਨਾ ਕਰਨਾ ਔਰਡਰ।
ਕਰ ਦਾਂਗੀ।
ਹਾਂ, ਔਡਰ ਮੈਂ ਕਰਨਾ ਵੇ, ਪਰ ''ਮੈਂ ਇਹੀਓ ਸੋਚ ਜਿਵੇਂ ਨਾ ਅਗਰ ਜੇ ਆਪਾਂ, ਓਨਲਾਈਨ ਲੈਂਦੇ ਹਾਂ ਨਾ ਸਮਾਨ ਕੋਈ ਵੀ ਸਾਨੂੰ ਉਹਦੇ'ਚ ਗਰੰਟੀ ਪੂਰੀ ਮਿਲੇਗੀ, ਬਸ ਸ਼ੋਰ ਆਇਆਰੀਮ ਚੀਜ਼ ਸਹੀ ਹੋਏਗੀ ਸਾਡੇ ਵਾਸਤੇ।
ਇਕਦਮ ਅਗਰ, ਤੁਸੀਂ ਸੇਮ ਵੈਬਸਾਈਟ ਤੋਂ ਮੰਗਾ ਰਹੇ ਓ ਜਿਹੜੇ ਵੈਬਸਾਈਟ ਦਾ ਸਮਾਨ ਯੂਜ ਕਰ ਰਹੇ ਹੋ, ਪ੍ਰੋਡਕਟ ਵਗੈਰਾ। ਤੇ, ਫੇਰ ਤਾਂ ਪੂਰੀ ਸ਼ਿਓਰਟੀ ਹੋਂਦੀ ਏ ਕਿ, ਓਰੀਜਨਲ ਹੀ ਆਣਗੇ, ਹਾਂਜੀ, ਹਾਂਜੀ
ਓਨਾਂ ਕੋ ਲੈਂਣੇ ਆਂ ਨਾਂ। ਕਈ ਵਾਰੀ ਓਰੀਜਨਲ ਚੀਜ਼ਾਂ ਨਈਂ ਹੁੰਦੀਆਂ।
ਹਾਂਜੀ ਉਹੀ ਤੇ ਨਾ ਹੁਣ ਅਗਰ ਤੁਸੀਂ ਇੱਕ ਉਹਨਾਂ ਦੀ ਪੂਰੀ ਓਰੀਜਨਲ ਵੈਬਸਾਈਟ ਤੋਂ ਮੰਗਾਓਗੇ ਫਿਰ ਡਿਸਕਾਊਂਟ ਵੀ ਮਿਲਦੇ ਨੇ ਅੱਛੇ ਖਾਸੇ। ਹੋਰ ਏਦਾਂ ਤੁਹਾਨੂੰ ਪੂਰੀ ਓਰੀਜਨਲ ਚੀਜ਼ ਮਿਲੇਗੀ।
ਪੂਰੀ ਓਰੀਜਨਲ ਚੀਜ਼ ਮਿਲ ਜੇਗੀ ਠੀਕ ਕਿਆ ਤੁਸੀਂ ਹੈਨਾ ਤੇ ਜਿਸ ਸਰਾਂ ਫਿਰ ਕਿਦਾਂ ਪਹਿਲਾਂ ਸਾਨੂੰ ਐਪ ਤੋਂ ਕਰਨਾ ਪਏਗਾ ਜਾਂ ਕੀ ਕੁਛ ਮੀਸ਼ੋ ਤੋਂ ਜਾਂ ਕੁੱਛ ਅੱਲਗ ਹੈਗਾ ਏਦਾ।
ਨਈਂ ਤੁਸੀਂ ਨਾਇਕਾ ਤੋਂ ਵੀ ਮੰਗਵਾ ਸਕਦੇ ਨਾਇਕਾ ਤੇ ਵੀ ਸਈ ਪ੍ਰੋਡਕਟ ਹੁੰਦੇ ਨੇ।
ਅੱਛਾ ਨਾਇਕਾ ਤੋਂ ਮਿਲ ਜੇਗਾ।
ਨਾਇਕਾ ਤੇ ਵੀ ਓਰੀਜਨਲ ਪ੍ਰੋਡਕਟ ਮਿਲਦੇ ਨੇ।
ਅੱਛਾ ਅੱਛਾ ਵਾਅ ਜੀ ਵਾਅ ਇਹ ਤਾਂ ਵਧੀਆ ਗੱਲ ਐ ਫਿਰ ਤੇ। ਹਾਂ, ਅਗਰ ਜੇ ਮੈਨੂੰ ਮੰਨਲੋ ਜੇ ਮੈਨੂੰ ਲੋੜ ਹੋਏਗੀ ਆ ਜਾਂ ਹਨਾ ਮੈਨੂੰ ਚਾਈਦੀ ਹੈਗੀ ਆ ਕਿੱਟ ਤੇ ਜਿਸ ਤਰ੍ਹਾਂ ਮੈਂ ਤੁਆਨੂੰ ਕੈਅ ਦਵਾਂ ਤੇ ਤੁਸੀਂ ਔਡਰ ਕਰ ਦੋਗੇ ਮੇਰੇ ਆਸਤੇ।
ਹਾਂਜੀ ਜ਼ਰੂਰ ਕੋਈ ਨੀ ਇਹਦੇ ਚ ਕੋਈ ਗੱਲ ਨੀਂ, ਮੈਂ ਕਰਦਾਂਗੀ।
ਤੁਸੀ ਇਸ ਤਰ੍ਹਾਂ ਕਰਨਾ ਨਾ ਜਿਸ ਤਰ੍ਹਾਂ ਓਡਰ ਕਰੋਗੇ ਮੈਨੂੰ ਦੱਸ ਅ ਓਡਰ ਕਰੋਗੇ ਤੇ ਪਹਿਲੇ ਮੈਨੂੰ ਸਕਰੀਨ ਸ਼ੋਟ ਭੇਜ ਦੇਣਾ।
ਕੋਈ ਨੀ ਮੈਂ ਤੁਹਾਨੂੰ ਸਕਰੀਨ ਸ਼ੋਟ ਭੇਜ ਦਾਂਗੀ, ਭਾਵੇਂ ਸਕਰੀਨ ਸ਼ੇਅਰ ਕਰ ਲਾਂਗੀ, ਤੁਆਨੂੰ ਨਾਲ-ਨਾਲ ਪਤਾ ਚੱਲ ਜਏਗਾ ਹੋਰ ਕੁੱਝ ਪਸੰਦ ਆਏਗਾ ਤੇ ਮੈਨੂੰ ਦੱਸ ਦੇਣਾ ਭਾਵੇਂ
ਹਾਂ ਏ ਵੀ ਬੈਸਟ ਹੈਗਾ ਐ ਨਾ ਸਕਰੀਨ ਸ਼ੇਅਰ ਕਰ ਲੈਣਾ ਕਿਉਂਕਿ ਓਦੇ ਵਿੱਚ ਮੈਨੂੰ ਪਤਾ ਲੱਗ ਜਾਏਗਾ ਵੀ ਕਿੰਨੀ ਕੁਆਂਟਿਟੀ ਹੈਗੀ ਐ, ਮੈਂ ਕਿੰਨੀ ਐਮ ਐਲ ਆਪਾਂ ਲੈ ਸਕਣੇ ਆਂ ਤੇ ਕਿੰਨੇ ਚ ਆਪਾਂ ਨੂੰ ਫੈ਼ਦਾ ਹੈਗਾ।
ਔਰ ਹਾਂਜੀ, ਔਰ ਇੱਕ ਤੇ ਨਾ ਇੱਕ ਮੇਨ ਗੱਲ ਐ ਵੀ ਹੁੰਦੀ ਕਿ ਅਗਰ ਤੁਸੀਂ ਕੋਈ ਸਕ੍ਰੀਨ ਕੇਅਰ ਪ੍ਰੋਡਕਟ ਯੂਜ਼ ਕਰ ਰੇ ਓ ਨਾ ਤੇ ਤਿੰਨ ਮੀਨੇਂ ਤੇ ਐਟਲੀਸਟ ਯੂਜ਼ ਕਰੋ ਤਾਂ ਈ ਰਿਜ਼ਲਟ ਪਤਾ ਚੱਲਦਾ।
ਤਿੰਨ ਮੀਨੇਂ ਕਰਨੀ ਚਾਈਦਾ ਪੂਰਾ ਰੈਗੂਲਰ ਹੈਨਾਂ ਤੇ ਆਪਾਂ ਜਿਸਰਾਂ ਹਾਂ, ਡੋਟ ਐਂਡ ਕਿ ਦੀ ਆਪਾਂ ਯੂਜ਼ ਕਰਨੇ ਆ। ਚਲੋ ਸਾਰੀ ਚੀਜ਼ਾਂ ਤੇ ਇਚ ਫੇਸ ਪਾਊਡਰ ਵੀ ਹੋਏਗਾ।
ਨਈਂ, ਇਹਦਾ ਫੇਸਪੋਡਰ ਵਗੈਰਾ ਨਈਂ ਆਂਦਾ। ਐ ਪੂਰੀ ਸਕਿਨ ਕੇਅਰ ਦੀ ਕਿੱਟ ਏ ਸਿਰਫ, ਇਹਦੇ ਚ ਫੇਸ ਵੋਸ਼ ਹੁੰਦਾ, ਤੁਆਨੂੰ ਹਾਂਜੀ, ਫੇਸ ਵੋਸ਼ ਹੁੰਦਾ ਏ। ਹੋਰ, ਸਨਸਕ੍ਰਰੀਨ ਹੋਏਗੀ, ਮੋਸਚਰਾਈਜ਼ਰ ਹੋਏਗਾ। ਸਿਰਮ ਹੋਏਗਾ, ਟੋਨਰ ਵੀ ਆਂਦਾ ਏ ਇਹ ਪੰਜ ਚੀਜ਼ਾਂ ਹੋਂਦੀਆਂ ਨੇ।
ਤੇ ਇਹਦੀ ਤੁਸੀਂ ਮੈਨੂੰ ਦੱਸ ਸਕਦੇ ਔ? ਏਦੀ ਕਿੰਨੀ, ਕੀ ਪ੍ਰਾਈਜ ਹੋਣਾ ਏਦਾ ਪੂਰੀ ਕਿੱਟ ਦਾ ਥੋੜਾ ਆਈਡੀਆ ਹੈ ਤੁਆਨੂੰ?
ਪੂਰੀ ਕਿੱਟ ਦਾ ਸੋਲਾਂ ਸੌ ਰੁਪਏ ਸ਼ਾਇਦ। ਸੋਲਾਂ ਸੌ, ਯਾਂ ਅਠਾਰਾਂ ਸੌ ਤੱਕ ਦੀ ਆਂਦੀ ਏ ਕਿਟ ਪੂਰੀ ਆਲਮੋਸਟ ਪੰਜ ਚੀਜ਼ਾਂ ਦੀ ਪੰਜ
ਅੱਛਾ। ਤੇ ਇਹ ਇੱਕ ਕਿਟ ਅਗਰ ਜੇ ਆਪਾਂ ਲੈਂਨੇ ਆਂ ਤੇ ਨਿਕਲ ਜਾਏਗਾ ਦੋ ਮੀਨੇਂ ਯਾਂ ਤਿੰਨ ਮੀਨੇਂ ਕੁੱਝ ਇਸਰ੍ਹਾਂ ਹੈ।
ਹਾਂ, ਦੋ ਮੀਨੇਂ ਨਿਕਲ ਜਾਂਦੇ ਨੇ, ਅਗਰ ਇੱਕ ਵਨ ਪਰਸਨ ਯੂਜ਼ ਕਰ ਰਿਆ, ਜਿੱਦਾਂ ਤੁ
ਹਾਂ, ਵਨ ਪਰਸਨ ਈ ਯੂਜ਼ ਕਰੇਗਾ। ਹਾਂ ਹਾਂ, ਉਹ ਤਾਂ ਮੋਸਟਲੀ ਵਨ ਪਰਸਨ ਈ ਯੂਜ਼ ਕਰੇਗਾ।
ਹਾਂਜੀ।
ਤੇ ਆਪਾਂ ਨੂੰ ੲੈ ਵੀ ਤੇ ਹੈ ਨਾ
ਕੋਈ ਉਂਝ ਬੰਦਾ ਆਂਦਾ ਏ ਤਾਂ ਦੇ ਦਿੰਦਾ ਏ, ਏਨਾ ਤੇ ਕੋਈ ਫਰਕ ਨਈਂ ਪੈਂਦਾ ਕਿ ਫੇਰ ਅਗਰ ਤੁਸੀਂ ਮੰਗਵਾ ਰਹੇ ਓ ਅਠਾਰਾਂ ਸੌ ਯਾਂ ਉੱਨੀ ਸੌ ਦੀ। ਇਹਦੇ ਚ ਫਿਰ ਤੁਹਾਨੂੰ ਕੁਆਂਟਿਟੀ ਦੇਖਣੀ ਪਏਗੀ। ਅਗਰ ਕੁਆਂਟਿਟੀ ਜ਼ਿਆਦਾ ਹੋਏਗੀ, ਫਿਰ ਤੇ ਪੂਰੇ ਤੁਹਾਡੇ ਤਿੰਨ ਮਹੀਨੇ ਹੀ ਲੰਗੇਗੀ। ਹਾਂਜੀ, ਔਰ ਅਗਰ ਘੱਟ ਏ ਫੇਰ ਤੇ ਡੇੜ ਮਹੀਨਾ ਨਿਕਲ ਈ ਜਾਂਦੇ ਨੇ।
ਅੱਛਾ, ਫਿਰ ਦੂਸਰੀ ਗੱਲ, ਦੂਸਰੀ ਗੱਲ ੲੈ ਵੀ ਏ ਨਾ ਬਈ ਹੁਣ ਸਾਨੂੰ ਇਹ ਵੀ ਤਾਂ ਨਹੀਂ ਪਤਾ ਨਾ, ਵੀ ਸਾਡੀ ਸਕਿਨ ਤੇ ਸਹੀ ਰਹੇਗੀ ਯਾਂ ਨਈ, ਸੂਟ ਕਰੇਗੀ ਨਈ। ਰਹੇਗੀ। ਮਤਲਬ ਕਿ, ਅਸੀਂ ਡੋਟ ਏਂਡ ਕਿ ਦੀ ਲਈਏ ਤੇ ਤਾਂ, ਫੇਰ ਆਪਾਂ ਉਹਨੂੰ ਕਿਵੇਂ ਚੈੱਕ ਕਰੀਏ।
ਉੱਥੇ ਸਕੀਨ ਟਾਈਪ ਲਿ ਲਿਖਿਆ ਆਂਦਾ ਏ, ਜਿੱਦਾਂ ਤੁਹਾਡੀ ਅਗਰ ਓਈਲੀ ਸਕਿੰਨ ਏ, ਤੁਸੀਂ ਓਇਲੀ ਵਾਲੇ ਦੇਖ ਲੋ ਪ੍ਰੋਡਕਟ। ਹਨਾ। ਉੱਥੇ ਲਿਖਿਆ ਆਂਦਾ ਏ, ਫੋਰ ਓਇਲੀ ਸਕਿਨ ਟਾਈਪ, ਯਾਂ ਫੋਰ ਕੋਬੀਨੇਸ਼ਨਸ ਸਕੀਨ ਏਦਾਂ। ਤੁਸੀਂ ਐਵੇਂ ਦੇਖ ਸਕਦੇ ੳ, ਤੇ ਇਹਦੇ ਨਾਲ ਆਸਾਨੀ ਰਹਿੰਦੀ ਏ। ਔਰ, ਵੈਸੇ ਤੇ ਨਾ ਵਿਟਾਮਿਨ ਸੀ ਵਾਲੀ ਸੀ, ਜਿਹੜੀ ਕਿਟ ਆਉਂਦੀ ਏ, ਉਹ ਹਰ ਕਿਸੇ ਨੂੰ ਸੂਟ ਕਰਦੀ ਏ।
ਵਿਟਾਮਿਨ, ਸੀ ਵਾਲੀ ਕਿਹੜੀ ਹੁੰਦੀ ਏ?
ਹਾਂਜੀ, ਵਿਟਾਮਿਨ ਸੀ ਦੀ ਆਂਦੀ ਏ, ਉਹਦੇ ਚ ਸ਼ਾਇਦ ਔਰ ਪਤਾ ਨੀ ਨਹੀਂ, ਪਲਮ ਦੀ ਵੀ ਆਂਦੀ ਏ ਵਿਟਾਮਿਨ ਸੀ, ਔਰ ਡੋਟ ਏਂਡ ਕੀ ਚ ਵੀ ਏ ਵਿਟਾਮਿਨ ਸੀ। ੲੈਦੇ, ਚ ਵੀ ਸਾਰੇ ਪ੍ਰੋਡਕਟ ਨੇ ਹਾਂਜੀ।
ਅੱਛਾ-ਅੱਛਾ। ਮਤਲਬ ਕਿ ਦੇਖੋ ਇਨਾ ਦਾ ਨੀ ਸਾਨੂੰ ਨੀ ਪ ਤਾ ਲੱਗਦਾ ਹੁਣ ਬਈ, ਅਹ ਬਈ ਆਪਣੀ ਸਕਿਨ ਦਾ ਬਈ, ਕਈ ਕਿਸ ਟਾਈਮ ਤਕ ਓਇਲੀ ਹੋ ਜਾਂਦੀ। ਕਿਸ
ਹਾਂਜੀ, ਫਿਰ ਤੁਸੀਂ ਇਹਦਾ ਕੋਂਬੀਨੇਸ਼ਨ ਮੰਗਾ ਸਕਦੇ ਉਸ, ਯਾਂ ਨੋਰਮਲ ਸਕਿੰਨ ਟਾਈਪ। ਜਾ ਫਿਰ ਓਲਡ ਸਕਿਨ ਟਾਈਪ, ਜਾ, ਹਾਂਜੀ। ਜਾ, ਜਿੱਦਾਂ ਔਲ ਸਕਿਨ ਟਾਈਪ, ਕਿਉਂਕਿ ਉਹ ਹਰ ਇੱਕ ਸਕਿੰਨ ਨੂੰ ਸੂਟ ਕਰੇਗਾ।
ਸਾਰੇ ਜਾ ਨੂੰ ਸੂਟ ਕਰੇਗਾ, ਠੀਕ ਕਿਹਾ ਤੁਸੀਂ ਹਾਂ। ਤੇ, ਮੈਂ ਫਿਰ ਇਓ ਸੋਚ ਰਹੀ ਹਾਂ, ਮੈਂ ਤੁਹਾਨੂੰ ਔਡਰ ਵਾਸਤੇ ਤੁਹਾਨੂੰ ਮੈਂ ਫੋਨ ਕਰ ਦਾਂਗੀ। ਤੁਸੀਂ ਮੇਰਾ ਔਡਰ ਕਰਦੇਆ, ਜੇ ਪੂਰੀ ਕਿੱਟ ਦਾ ਈ। ਤੁਹਾਨੂੰ ਜੀਵੇੈਂ ਬੈਸਟ ਲੱਗੇਗਾ ਹਨਾ, ਤੁਸੀਂ ਕਿਉਂਕਿ ਆਪਣੇ ਆਪ ਹੀ ਦੇਖ ਲੋਗੇ।
ਹਾਂਜੀ-ਹਾਂਜੀ, ਕੋਈ ਨੀ ਮੈਂ ਦੇਖ ਲਾਂਗੀ।
ਹਾਂ, ਤੇ ਮੈਨੂੰ ਤੁਸੀਂ ਇੱਕ ਓ ਜਰੂਰ ਕਿੱਟ ਮੰਗਾ ਕੇ ਦੇਨੀ ਏ ਤੇ ਏਦੇ ਚ ਕੋਈ ਅ ਜਿਸ ਤਰਾ ਚੁਆਇਸ ਵੀ ਹੁੰਦੀ ਏ। ਜਿਵੇਂ? ਏ, ਕਈ ਵਾਰ ਡੋਟ ਐਂਡ ਕਿ ਇਚ ਯੈਲੋ ਕਰੀਮ ਆ ਜਾਂਦੀ ਐ, ਕਈ ਵਾਰ ਪਿੰਕ ਹੁੰਦੀ ਐ, ਕਈ ਵਾਰ ਕਾਈ ਆਉਂਦੀ ਏਦੇ ਚ ਕੋਈ
ਟੋਨ ਦੇ ਅਕੋਰਡਿਂਗ ਆਂਦੇ ਨੇ ਓ ਟਿੰਨਟਿਡ ਵਾਲੀ ਆਂਦੀ ਏ, ਐ ਤੇ ਸਕਿਨ ਓ ਵੇ ਸਨਸਕ੍ਰਰੀਨ ਓ ਬੜੀ ਅੱਛੀ ਏ, ਓ ਹੁੰਦੀ ਏ ਟਿੰਨਟਿਡ ਉਹਦੇ ਚੋਹਂਦਾ ਏ, ਸਕਿਨ ਦਾ ਜਿਵੇਂ ਟੋਨ ਕਿੱਦਾਂ ਦੀ ਏ ਓਦੇ ਅਕੋਰਡਿੰਗ ਬਾਕੀ ਸਕਿਨ ਕੇਅਰ ਇੱਚ ਕੋਈ ਐਵੇਂ ਨੀ ਹੁੰਦਾ। ਫੇਸ ਵੋਸ਼ ਇੱਚ ਵੀ ਕੁਛ ਨੀ ਹੈ। ਨਾ ਮੋਸਚਰਾਈਜ਼ਰ, ਬਾਕੀ ਸਨਸਕ੍ਰਰੀਨ ਹੈ। ਜੀ ਡਿਫਰੈਂਟ ਆਤੀ ਓ।
ਅੱਛਾ-ਅੱਛਾ ਹਾਂ। ਮੈਂ ਐਂਵੈ ਓ ਸੋਚ ਰਹੀ ਸੀ ਨਾ ਕਿ ਮੈਨੂੰ ਨਾ ਵੀ ਪਤਾ ਲੱਗੇ ਹੈਨਾ ਤੇ ਜਾ ਤੁਸੀਂ ਮੈਨੂੰ ਦੇਖੋ ਇੱਕ ਵਾਰੀ ਸਕਿਨ ਦਾ। ਆਈਡੀਆ ਹੈ, ਤੂਹਾਨੂੰ ਤੇ, ਤੇ ਮੈਂ ਪਿਕ ਭੇਜਾਂਗੀ ਤਹਾਨੂੰ ਪਿਕ ਤੋਂ ਆਈਡੀਆ ਲੈਲ ਲੈਨਾ। ਔਰ, ਮੈਨੂੰ ਕਿਟ ਹਾਂ, ਪ੍ਰੋਵਾਈਡ ਕਰਾ ਦੇਣਾ। ਕਿਉਂਕਿ ਮੈਨੂੰ ਨਾ ਅ ਨੀਡ ਏ ਬੜੀ ਇਸ ਚੀਜ਼ ਦੀ।
ਕੋਈ ਗੱਲ ਨੀ ਅੱਜ ਕੱਲ ਤੇ ਵੈਸੇ ਈ ਗਰਮੀ ਏ ਔਰ ਸਨਸਕਰੀਨ ਤੇ ਮੈਂਨਡੇਟਰੀ ਹੋਂਦੀ ਲਗਾਨੀ।
ਹਾਂ, ਬੜੀ ਗਰਮੀ ਬਹੁਤ ਜਾਦਾ ਹੋਰੀ ਏ ਨਾ?
ਓਹੀ ਔਰ ਸਨ ਸਕਕਰੀਨ ਤੇ ਓਦਾਂ ਵੀ ਲਗਨੀ ਚਾਈਦੀ ਏ ਜਰੂਰੀ ਨੀ ਹੁੰਦਾ, ਕਿ ਬੰਦਾ ਧੁੱਪ ਕੁਛ ਨਿਕਲੇ ਤਾਈ ਨਿਕਾਲਦੀ ਏ।
ਹਾਂ ਸਈ ਗਾੱਲ ਏ, ਹੋਰ ਸਬ ਠੀਕ ਏ ਚਲੋ ਠੀਕ ਏ ਜੀ ਬੋਤ ਅੱਛੀ ਤੂਸੀ ਮੇਰੀ ਹੈਲਪ ਕੀ ਤੀ ਐਨਾ ਮੈਨੂੰ ਬੜਾ ਅੱਛਾ ਲੱਗਾ ਠੀਕ ਏ ਜੀ ਓਕੇ ਜੀ ਸਸ ਸ੍ਰੀ ਕਾਲ।
ਹਾਂਜੀ, ਸਸ ਸ੍ਰੀ ਕਾਲ।